ਹੈਲੋ ਸਾਸਰੀ ਕਾਲ
ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ ਤੁਸੀਂ?
ਅਤ ਠੀਕ ਹੈ, ਤੁਸੀਂ ਸੁਣਾਓ ਹੋਰ ਕੀ ਬਣਦਾ?
ਕੁਛ ਨੀ ਅਸੀਂ ਵੀ ਠੀਕ ਹਾਂ ਕੁਛ ਨੀ ਜੀ ਫਰੀ ਬੈਠੇ ਸੀ ਬਸ,
ਅੱਛਾ, ਮੈਂ ਸੋਚਿਆ ਵੀ ਕੋਲ ਕਰ ਲਾਂ ਮੈਂ, ਮੈਂ ਤਾਂ ਹੁਣੇ ਆ ਫੋਨ, ਨ ਚਾਰਜ ਲਗਾਇਆ ਸੀ ਬਿਜਲੀ ਬੰਦ ਹੋ ਗਈ ਫਿਰ ਮੈਂ ਸੋਚਿਆ, ਕਿ ਮੈਂ ਕੋਲ ਕਰ ਲੈਂ ਗਲਾਂ ਕਿ ਬੈਟਰੀ ਡੋਨ, ਤੁਹਾਡੇ ਇੱਥੇ ਆ ਰਹੀ ਬਿਜਲੀ?
ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਚੱਲਦੀ ਹੈ ਜੀ
ਹਾਂ ਹਾਂ ਸਾਡੇ ਤੇ ਇੱਥੇ ਬੰਦ ਹੋਈ ਆ ਨਹੀਂ ਨਹੀਂ ਮੀਂਹ ਨਹੀਂ ਪੈਂਦਾ ਗਰਮੀ ਕਰਕੇ ਬੰਦ ਕਰ ਦਿੰਦੇ ਹਾਂਜੀ
ਅੱਛਾ ਐ ਤਾਂ ਔਖਾ ਫਿਰ ਘਰੇ ਇਨਵੇਟਰ ਉਨਨਵੇਟਰ ਹੈ ਨੀ
ਹਾਂਜੀ ਹੈਗਾ ਪਰ ਤੁਹਾਨੂੰ ਪਤਾ ਜਦੋਂ ਜ਼ਿਆਦਾਤਰਰ ਬੱਤੀ ਨਾ ਆਏ ਤੇ ਫੇਰ ਚੱਲਦਾ ਨੀ ਹੈ
ਹਾਂਜੀ ਹਾਂਜੀ ਸਹੀ ਕਿਹਾ ਜੀ
ਮੈਂ ਸੋਚਿਆ ਇਥੋਂ ਪਹਿਲਾਂ ਡੋਨ ਹੋਏ ਤੇ ਫੋਨ ਹੀ ਕਰ ਲੈਣੀ ਆ
ਹਾਂਜੀ ਹਾਂਜੀ ਸਹੀ ਕਿਹਾ
ਹਾਂਜੀ ਹੋਰ ਤੁਹਾਨੂੰ ਪਤਾ ਗਰਮੀ ਕੁੱਝ ਨਹੀਂ ਵੈਸੇ ਵੀ ਗਰਮੀ ਚਾਹ ਕੀ ਪੀਣੀ ਹਾਂਜੀ ਇਹ ਗੱਲ ਹੈਗੀ ਗਰਮੀ ਤਾਂ ਵੈਸੇ ਵੀ ਬਹੁਤ ਜ਼ਿਆਦਾ ਤਾਂ ਬੰਦ ਕਰ ਦਿੱਤੀ ਤੇ ਵੈਸੇ ਵੈਸੇ ਵੀ ਬਾਹਰ ਨੀ ਨਿਕਲਿਆ ਜਾਂਦਾ
ਹਾਂਜੀ ਸਹੀ ਕਿਹਾ ਵੈਸੇ ਵੀ ਬਾਹਰ ਵੀ ਧੁੱਪ ਬਹੁਤ ਜ਼ਿਆਦਾ ਆ
ਹਾਂਜੀ ਸਵੇਰੇ ਤਾਂ ਬੱਦਲ ਹੋਇਆ ਸੀ ਪਰ ਹੁਣ ਬਹੁਤ ਜ਼ਿਆਦਾ ਧੁੱਪ ਆ
ਅੱਛਾ ਅੱਛਾ ਸਾਡੇ ਉਰੇ ਤਾਂ ਮੀਂਹ ਪੈਂਦਾ
ਤੁਹਾਡੇ ਮੀਂਹ ਪੈ ਰਿਹਾ ਅੱਛਾ ਇਹ ਵੀ ਗੱਲ ਹੈਗੀ ਨਾ ਕਿ ਮੌਸਮ ਅਗਰ ਖ਼ਰਾਬ, ਵੀ ਹੋਜੇ ਫੇਰ ਵੀ ਬਿਜਲੀ ਚੱਲ ਜਾਂਦੀ ਹੈ। ਅਗਰ ਗਰਮੀ ਤਾਂ ਵੀ ਚੱਲ ਜਾਂਦੀ। ਤੁਹਾਡੇ ਮਤਲਬ ਆਉਂਦੀ ਰਹਿੰਦੀ ਆ।
ਹਾਂਜੀ ਐਵੇਂ ਮਤਲਬ ਚਲੀ ਵੀ ਜਾਂਦੀ ਹੈ ਫੇਰ ਪੰਜ ਦਸ ਮਿੰਟਾਂ ਬਾਅਦ ਆ ਜਾਂਦੀ ਹੈ ਜੇ ਜ਼ਿਆਦਾ ਹੀ ਮੀਂਹ ਪੈਣ ਲੱਗ ਗਿਆ ਮੌਸਮ ਖਰਾਬ ਹੋ ਗਿਆ ਫੇਰ ਘੰਟਾ ਘੰਟਾ ਡੇਢ ਡੇਢ ਘੰਟਾ ਨੀ ਆਉਂਦੀ ਜੀ
ਸਾਡੇ ਤਾਂ ਪਿਛਲੀ ਗਰਮੀ ਆ ਦੋ ਦਿਨ ਨੀ ਆਈ
ਅੱਛਾ ਜੀ
ਹਾਂਜੀ ਸ ਤੇ ਫੇਰ ਤਾਂ ਤੁੂੰ ਹਾਂਜੀ ਇੱਥੇ ਪਿੰਡ ਚ ਰਹਿਣੇ ਨਾ ਕਰਕੇ, ਦੋ ਤਿੰਨ ਦਿਨ ਫੇਰ ਅਸੀਂ ਏਦਾਂ ਹੀ ਕੱਢੇ। ਤੁਹਾਨੂੰ ਪਤਾ ਕਿੰਨਾ ਔਖਾ ਹੈ
ਸਈ ਕਿਹਾ ਜੀ, ਸਈ ਕਿਆ। ਹਾਂਜੀ, ਔਖਾ ਹੋ ਜਾਂਦਾ ਫਿਰ ਤਾਂ।
ਪਰ ਇਹਦਾ ਇੱਕ ਹੀ ਫਾਇਦਾ ਵਾ ਪੀ, ਸਾਰਾ ਪਰਿਵਾਰ ਫੇਰ ਕੱਠਾ ਮਿਲ ਕੇ ਬਾਹਰ ਬੈਠ ਜਾਂਦਾ, ਗੱਲਾਂ ਬਾਤਾਂ ਕਰ ਲੈਂਦਾ।
ਹਾਂਜੀ ਨਾਲੇ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ ਫੇਰ
ਹਾਂਜੀ ਇਹ ਵੀ ਫਾਇਦਾ ਬਸ ਹਾਂਜੀ, ਆਂਢੀ-ਗੁਆਂਢੀ ਆ ਜਾਂਦੇ, ਫਿਰ ਹੂੰ ਵੈਸੇ, ਇਹ ਵੀ ਫਾਇਦਾ ਹੋਰ ਤੇ ਕੋਈ ਨੀ ਐ।
ਹਾਂਜੀ, ਹਾਂਜੀ, ਸਹੀ ਕਿਹਾ। ਹੋਰ ਤੁਸੀਂ ਔਨਲਾਈਨ ਸ਼ੋਪਿੰਗ ਵਗੈਰਾ ਕਰ? ਦੇ ਹੁਣੇ ਓ
ਆ ਮੈਂ ਕਰਦੀ ਹੁੰਨੀਂ ਐ
ਅ ਪ੍ਰੋਡਕਸ ਵਗੈਰਾ ਕਿੱਦਾਂ ਦੇ ਮਿਲਦੇ ਆ ਤੁਹਾਨੂੰ ਫਿਰ?
ਮੈਨੂੰ ਮਤਲਬ, ਜਿੰਨੇ ਤਾਂ ਮੈਂ ਮੰਗਾਏ, ਠੀਕ ਸੀ, ਪਰ ਇੱਕ ਵਾਰ ਏਦਾਂ ਹੋਇਆ ਕਿ ਮੈਂ ਪਰਦੇ ਮੰਗਾਏ ਆਏ ਸੀ ਤੇ ਮੰਗਾਇਆ ਮੈਂ ਕੋਇ ਹੋਰ ਸੀ ਤੇ ਆ ਕੋਇ ਹੋਰ ਗਿਆ
ਐ, ਮੇਰੇ ਨਾਲ ਵੀ ਬਹੁਤ ਟਾਈਮ ਏਦਾਂ ਹੋਇਆ ਹੋਇਆ। ਦੇਖਿਆ ਜਾਵੇ ਤਾਂ
ਮੇਰੇ ਨਾਂ ਦੋ ਵਾਰੀ ਹੋਇਆ
ਅੱਛਾ ਅੱਛਾ, ਮੈਂ ਵੀ ਮਤਲਬ ਮੇਸ਼ੋ ਤੇ ਅਹ ਮਤਲਬ ਟੀਸ਼ਟਾਂ ਮੰਗਾਈਆਂ ਸੀ, ਘਰ ਪਾਉਣ ਲਈ। ਕੰਮਫ੍ਰਟੇਬਲ ਇੱਕਦਮ ਤੇ ਜਿਵੇਂ ਦੀ ਮੰਗਾਈਆਂ ਉਵੇਂ ਦੀ ਤਾਂ ਆਇਆ ਨੀ ਕੱਪੜਾ ਹੀ ਕੁਛ ਆੜ ਜਾ ਸਿਲਕ ਜਾ ਆ ਗਿਆ ਸੀ ਜੀ
ਅੱਛਾ ਇਦਾ ਮਤਲਬ ਕਈ ਵਾਰ ਤਾਂ ਏਦਾਂ ਹੁੰ, ਕਈ ਵਾਰ ਤੇ ਆ ਜਾਂਦਾ ਵਾ, ਪਰ ਕਈ ਵਾਰ ਏਦਾਂ ਹੁੰਦਾ ਕਿ ਜੋ ਮੰਗਾਇਆ ਉਹ ਆਉਂਦਾ, ਈ ਨੀ
ਸਹੀ ਕਿਹਾ, ਸਹੀ ਕਿਹਾ। ਇਸ ਕਰਕੇ ਫਿਰ ਮੈਂ ਔਨਲਾਈਨ ਸ਼ੋਪ। ਪੀਂਗ ਜ਼ਿਆਦਾ ਕਰਦੀ ਨੀ ਹੁਣ। ਜਿਵੇਂ ਮੇਰੇ ਭਰਾ ਦਾ ਵਿਆਹ ਵਾ, ਤੇ ਮੈਂ ਸੋਚ ਰੀਆ ਜਾਗ। ਕੁ ਲਈ ਕੁੱਛ ਵਧੀਆ ਜੇ ਕੱਪੜੇ ਲੈਣਾ ਹੈ ਨਾ, ਬਟ ਫਿਰ ਮੈਂ ਸੋਚਦੀ ਹਾਂ ਕਿ ਔਨਲਾਈਨ। ਪਾ ਗਰੰਟੀ ਨੀ ਲੈ ਸਕਦੇ ਕੱਪੜੇ ਦੀ ਫਿਰ ਵੀ ਆਲੇ ਦਿਨ ਆਪਨੇ ਬਿਟਨ ਕਰਨਾ ਪਵੇ ਫਿਰ ਆਪਾਂ ਫਿਰ ਜਗਹਾ, ਦੂਜੇ ਕੱਪੜੇ ਲੈਣ ਨੂੰ। ਵੈਸੇ, ਅਹ ਵਿਆਹ ਹੁਣ ਦੋ ਜੁਲਾਈ ਦਾ ਜੀ।
ਅੱਛਾ ਵਧਾਈ ਹੋਏ ਤੁਹਾਨੂੰ
ਹਾਂਜੀ ਹਾਂਜੀ ਤੁਹਾਨੂੰ ਵੀ ਜੀ
ਹਾਂਜੀ ਕੋ ਐ ਤੁਸੀਂ ਫਿਰ ਕਿਸੇ ਹੋਰ ਜਾ ਕੇ, ਮਲਬ ਸ਼ੋ ਵਗੈ? ਚੀ ਲੇਔ, ਵੈਸੇ ਔਨਲਾਈਨ ਦਾ ਫੈਦਾ ਨੀ ਹੋਣਾ, ਹਣਾ।
ਹਾਂਜੀ, ਬਟ ਦੇਖਿਆ ਜਾਵੇ ਤਾਂ ਮਹਿੰਦਰਾ ਵਧੀਆ, ਮੈਂ ਸੁਣਿਆ ਸੀ ਜੀ।
ਕੇ ਸਾਈਟ ਆਇ ਹੋਏ
ਹਾਂਜੀ ਹਾਂਜੀ, ਇੱਕ ਐਪ ਹੀ ਆ, ਮਤਲਬ ਔਨਲਾਈਨ ਸ਼ੋਪਿੰਗ ਦਾ, ਮਹਿੰਦਰਾ ਕਰਕੇ ਤੇ ਉਥੋਂ ਨਾ ਬਹੁਤ ਚੀਜ਼ਾਂ ਮੰਗਾਈਆਂ ਸੀ ਮਤਲਬ ਮੇਰੇ ਘਰਦਿਆਂ ਨੇ ਮੰਗਾਈਆਂ ਸੀ ਮਿੰਤਰਾ ਮਿੰਤਰਾ ਹਾਂਜੀ ਹਾਂਜੀ ਤੇ ਹਾਂਜੀ ਉਹ ਤੇ ਇੱਕ ਵਰੀ ਇੱਕ ਹ ਹਿਸਾਬ ਨਾ ਐਪ ਪਾਓ ਤੇ ਵੀ ਵਧੀਆ ਜੀ
ਮੈਂ ਮੰਤਰਾ ਤੋਂ ਪਤਾ, ਹਿਸਾਬ ਨਾਲ ਨਹੀਂ ਸੀ ਪਤਾ, ਇਹ ਵੀ ਐਪ ਹੀ ਹੈ ਕੋਈ
ਹਾਂਜੀ-ਹਾਂਜੀੇ ਇਹ ਵੀ ਵੈਬਸਾਈਟ ਐਪ, ਹੈਗਾ ਹਾਂਜੀ
ਅੱਛਾ, ਕੋਈ ਨੀ ਮੈਂ ਦੇਖਾਂਗੀ ਇੱਥੇ
ਹਾਂਜੀ-ਹਾਂਜੀ ਜ਼ਰੂਰ, ਵਿਜਿਟ ਕਰਿਓ ਜੀ ਅਹ ਕਿਤੇ ਜੀ ਮਹਿੰਦਰਾ ਤੇ
ਹਾਂਜੀ
ਹਾਂਜੀ, ਮੈ ਮਹਿੰਦਰਾ ਤੇ ਮੈਂ ਨਾ, ਮਤਲਬ ਕੁੜਤੀਆਂ ਮੰਗਾਈਆਂ ਸੀ ਘਰ ਪਾਉਣ ਲਈ ਤੇ ਵਧੀਆ, ਆ ਗਿਆ ਸੀ? ਮਤਲਬ, ਕੋਟਨ ਵੀ ਸੀ, ਤੇ ਜਿਵੇਂ ਮੈਨੂੰ ਲੈਂਥ ਚਾਹੀਦੀ ਸੀ। ਜਿਸ ਲੈਂਥ ਤੇ ਮੈਂ ਮੰਗਆਂ ਸੀ ਸੇਮ ਉਵੇਂ ਹੀ ਆਈਆਂ ਸੀ ਜੀ
ਇਹ ਤੇ ਫੇਰ ਵਧੀਆ, ਫਿਰ ਮੈਂ ਵੀ ਟਰਾਈ ਕਰਾਂਗੀ
ਹਾਂਜੀ, ਹਾਂਜੀ ਜ਼ਰੂਰ ਕੋਈ ਇੱਕ ਮੈਂ ਪੂਮਾ ਦੇ ਸ਼ੂਜ ਮੰਗਵਾਏ ਸੀ, ਛੇ ਹਜ਼ਾਰ ਦੇ ਸ਼ੂਜ ਪੈ ਗਏ ਸੀ ਬੱਟ ਸ਼ੂਜ਼ ਉਸ ਵਰਗੇ ਸ਼ੂਜ ਨੇ ਮੇਰੇ ਹਲੇ ਵੀ ਚੱਲਦੇ ਨੇ ਜੀ
ਕਈਆਂ ਦੀ ਤੇ ਕੁਆਲਿਟੀ ਵਧੀਆ ਹੁੰਦੀ ਐ। ਤੇ ਕਈ ਨਹੀਂ ਹੁਣ ਨਿਕਲਦੇ ਜਿਵੇਂ ਸੂਟ ਵਗੈਰਾ ਕਈ ਹੁੰਦੇ ਆ ਨਾ।
ਹਾਂਜੀ, ਹਾਂਜੀ ਸਹੀ ਕਿਹਾ, ਹੁਣ ਦੇਖਿਆ ਜਾਵੇ ਤਾਂ ਕੰਪੈਰ ਤ ਆਪਾਂ ਜੇ ਸੂਟ, ਸੂਟ ਵਗੈਰਾ ਲੈਣੇ ਹੋਏ ਤਾਂ ਫਿਰ ਪੰਜਾਬ ਹੀ ਸਹੀ ਆ। ਦੇਖਿਆ ਜਾਵੇ ਤਾਂ ਔਨਲਈਨ ਵਗੈਰ
ਹਾਂਜੀ, ਹਾਂਜੀ ਪੰਜਾਬ ਚ ਵੈਸੇ ਬਹੁਤ ਸਾਰੀਆਂ ਸ਼ੋਪ ਆ। ਜਿੱਥੇ ਮਰਜੀ ਆਓ
ਹਾਂਜੀ, ਹਾਂਜੀ ਸਹੀ ਕਿਹਾ ਕ ਮਤਲਬ ਜੀ ਜਿਹਨੇ ਸੂਟ ਲੈਣੇ ਆ ਉਹ ਪੰਜਾਬ ਤੋਂ ਹੀ ਲਓ, ਜਿਹਨੇ ਵੈਸਟਰਨ ਵਗੈਰਾ ਟਰੈਡੀਸ਼ਨਲ ਵਗੈਰਾ
ਹਾਂ ਉਹ ਔਨਲਾਈਨ ਮੰਗਾ ਸਕਦਾ। ਹਾਂ ਤੁਸੀਂ ਪੰਜਾਬ ਤੋਂ ਹੀ ਆ। ਜਾਂ ਬ ਪੰਜਾਬ ਤੋਂ ਬਾਹਰ ਕਿਤੇ
ਨਹੀਂ ਮਮਾ ਮਤਲਬ ਐਕਚੁਲੀ ਅਸੀਂ ਪਹਿਲਾਂ ਪੰਜਾਬ ਤੋਂ ਹੀ ਸੀ ਜੀ। ਬੱਟ ਜੋ ਮੇਰੇ ਦਾਦਾ ਜੀ ਸੀਗੇ, ਉਹਨਾਂ ਦਾ ਕੰਮ ਨਾ ਮਤਲਬ ਮਹਾਰਾਸ਼ਟਰ ਸੀ। ਇਸ ਕਰਕੇ ਅਸੀਂ ਮਹਾਰਾਸ਼ਟਰ ਸ਼ਿਫਟ ਹੋ ਗਏ ਜੀ।
ਅੱਛਾ, ਨਹੀਂ ਮੈਂ ਤੇ ਪੰਜਾਬ ਚ ਹੀ ਹਾਂ।
ਹਾਂਜੀ, ਹਾਂਜੀ ਤੁਹਾਡੀ ਬੋਲੀ ਤੋਂ ਹੀ ਪਤਾ ਲੱਗਦਾ ਜੀ।
ਹ, ਹ, ਹ ਹਾਂਜੀ ਨਹੀਂ ਤੁਹਾਡੀ ਤੇ ਉ ਤੁਹਾਡੀ ਥੋੜਾ ਹੀ ਫ਼ਰਕ ਹੈ। ਬਾਕੀ ਤਾਂ ਤੁਹਾਡਾ ਠੀਕ ਹੈ।
ਹਾਂਜੀ, ਹਾਂਜੀ ਬਸ ਥੋੜਾ ਹੀ ਫ਼ਰਕ ਹੈ। ਮਤਲਬ ਉਹ ਵੀ ਇੱਥੇ ਮਹਾਰਾਸ਼ਟਰ ਚ ਰਹਿਣ
ਹਾਂ ਏਦਾਂ ਹੋ ਜਾਂਦਾ ਹੈ, ਬਾਕੀ ਤੇ ਠੀਕ ਹੈ। ਤੇ ਤੁਸੀਂ ਪੰਜਾਬ ਆਉਣਾ ਨੀ ਹੈ। ਕੇ ਉੱਥੇ ਰਹਿੰਦੇ ਫੇਰਾ ਫੂਰਾ ਨਹੀਂ ਮਾਰਦੇ
ਹਾਂਜੀ ਜੀ, ਇਹ ਮਤਲਬ ਮੇਰੇ ਸਾਰੇ ਨਾਨਕੇ ਦਾਦਕੇ ਸਾਰੇ ਉਰੇ ਨੇ ਪੰਜਾਬ ਚ ਜੀ। ਮਤਲਬ ਜਿਵੇਂ ਹੁਣ ਗਰਮੀਆਂ ਦੀ ਛੁੱਟੀਆਂ ਲੱਗਦੀਆਂ ਨੇ ਫਿਰ ਆਈ ਜਾਈਦਾ।
ਅੱਛਾ, ਇਸ ਵਾਰ ਆਏ ਸੀ।
ਨਹੀਂ ਹਲੇ ਆਉਣਾ ਵਾ ਮਤਲਬ ਹਲੇ, ਪਹਿਲੇ ਤਾਂ ਮੈਂ ਹੁਣ ਪਲਸ ਟੂ ਪਾਸ ਕੀਤੀ ਆ ਮੈਂ ਹਲੇ ਤੇ ਫਿਰ ਮਤਲਬ ਘਰਦੇ ਹਲੇ ਸੋਚਦੇ ਨੇ ਜਾ ਆਈਏ ਫਿਰ ਸੋਚਦੇ ਹਾਂ ਕਿ ਗਰਮੀ ਬਹੁਤ ਆ ਨਾ ਪੰਜਾਬ
ਹਾਂ ਬਹੁਤ ਜ਼ਿਆਦਾ ਵਾ
ਹਾਂਜੀ ਫਿਰ ਅਸੀਂ ਸੋਚਦੇ ਥੋੜਾ ਮੀਂਹ ਪੈ ਜਾਵੇ ਫੇਰ ਆ ਜਾਂਗੇ।
ਮੀਂਹ ਪੈ ਜਾਂਦਾ, ਪਰ ਹੋਰ ਗਰਮੀ ਹੋ ਜਾਂਦੀ। ਇਹ ਵੀ ਪੰਗਾ ਪੈ ਰਹੇ, ਹਾਂਜੀ-ਮੈਂ ਵੀ ਹੁਣੇ ਪਲਸ ਟੂ ਪਾਸ ਕੀਤੀ ਕੀਤੀ ਹੈ, ਤੁਸੀਂ ਇਸੇ ਸਾਲ ਕੀਤੀ।
ਹਾਂਜੀ ਏਸੀ, ਏਸੀ ਸਾਲ ਕੀ
ਅੱਛਾ ਮੈਂ ਵੀ ਇਸੇ ਸਾਲ ਕੀਤੀ।
ਅੱਛਾ ਕਿੰਨੇ ਪਰਸੈਂਟੇਜ ਆ ਗਏ ਪਲੱਸ ਟੂ ਚੋਂ ਤੁਹਾਨੂੰ।
ਮੇਰੇ ਨਾਈਨਟੀ ਵਨ ਆਏ ਸੀ।
ਚਲੋ ਵਧੀਆ ਸਟਰੀਮ ਕਈ ਰੱਖ
ਮੈਂ ਨੋਨ ਮੈਡੀਕਲ ਰੱਖਿਆ ਸੀ।
ਅੱਛਾ, ਅੱਛਾ ਮੇਰਾ ਮੈਡੀਕਲ ਰੱਖਿਆ ਹੋਇਆ ਸੀ। ਤੇ ਮੇਰੀ ਪਰਸੈਂਟੇਜ ਹਾਂਜੀ, ਹਾਂਜੀ ਮੈਡਿ ਕਲ ਰੱਖਿਆ ਹੋਇਆ ਸੀ। ਅ ਮੇਰੀ ਪਰਸੈਂਟਜ ਏਟੀ ਸਿਕਸ ਆ ਗਏ ਸੀ ਜੀ।
ਵਧੀਆ ਕੋਈ ਗੱਲ ਨੀ। ਮੇਰੇ ਵੀ ਮਤਲਬ ਮੈਨੂੰ ਲੱਗਦਾ ਸੀ ਵੀ ਘੱਟ ਹੋਏਗੀ ਪਰ ਨਹੀਂ, ਨਾਈਨਟੀ ਵਨ ਆ ਗਈ।
ਅੱਛਾ ਚਲੋ ਵਧੀਆ, ਫਿਰ ਤਾਂ ਤੁਸੀਂ ਮਤਲਬ ਕਾਮਰਸ ਰੱਖਿਆ ਹੋਇਆ ਸੀ।
ਨਹੀਂ, ਨਹੀਂ ਨੋਨ ਮੈਡੀਕਲ ਰੱਖਿਆ ਸੀ।
ਮਤਲਬ ਸਾਇੰਸ ਚ ਮੈਥਸ ਰੱਖ ਹੋਇਆ ਸੀ। ਮਤਲਬ ਮੇਡੀਕਲ ਸਾਈਡ ਹੀ ਰੱਖੀ ਹੋਈ ਸੀ ਅੱਛਾ ਅੱਛਾ ਅੱਛਾ, ਮਤਲਬ ਉਦੇ ਕਹਿ ਤੇ ਨੋਨ ਮੈਡੀਕਲ ਰੱਖਿਆ, ਮਤਲਬ ਕਾਮਰਸ ਵਗੈਰਾ ਰੱਖਿਆ ਹੋਇਆ
ਨਹੀਂ, ਨਹੀਂ ਉਹ ਮੈਥਸ ਰੱਖਿਆ ਸੀ ਮੈਂ।
ਅੱਛਾ, ਅੱਛਾ ਮੈਂ ਮੈਥਸ ਵੀ ਰੱਖਿਆ ਸੀ ਮੈਡੀਕਲ ਸਾਇਡ ਰ
ਹਾਂ ਮੇਰਾ ਐਕਚੁਲੀ ਬਾਇਲੋਜੀ ਚ ਇੰਟਰਸਟ ਨਹੀਂ ਸੀ ਮੈਨੂੰ ਸਮਝ ਵੀ ਨਹੀਂ ਸੀ ਆਉਂਦੀ ਤੇ ਮੈਂ ਫਿਰ
ਮੋਬਾਇਲ ਮੋਬਾਇਲ ਜੀ ਤਾਂ ਕਰਕੇ ਰੱਖਿਆ ਸੀ ਕਿਉਂਕਿ ਮੈਨੂੰ ਅੱਗੇ ਬੀਐਸ ਸੀ ਨਰਸਿੰਗ ਕਰਨੀ ਸੀ ਤੇ ਬਾਹਰ ਜਾਣ ਲਈ ਤਾਂ ਬਾਇਓ ਪੈਂਦੀ ਉਹਨਾਂ ਨਰਸਿੰਗ ਵਗੈਰਾ ਕਰ ਲਈ ਹਾਂਜੀ ਹਾਂਜੀ ਹਾਂਜੀ ਮਤਲਬ ਮੇਰਾ ਜੋ ਬ੍ਰਦਰ ਆਲਰੇਡੀ ਬਾਹਰ ਆ ਉਹਦੇ ਬੇਸ ਤੇ ਮੈਂ
ਅੱਛਾ ਇਹ ਤੇ ਵਧੀਆ ਗੱਲ ਜੀ ਆਪਣਾ ਕੋਈ ਹੋਏ ਨਾ ਬਾਹਰ ਤੇ ਉਹ ਸੌਖਾ ਹੁੰਦਾ
ਹਾਂਜੀ ਹਾਂਜੀ ਤੁਹਾਡਾ ਕੋਈ ਹੈਗਾ ਬਾਹਰ
ਮੇਰਾ ਤਾਂ ਜਰਮਨ ਚ ਐ
ਅੱਛਾ ਅੱਛਾ ਹਾਂਜੀ ਮਤਲਬ ਦੇਖਿਆ ਜਾਵੇ ਤਾਂ ਨਰਸਿੰਗ ਕਿ ਜੀਐਨ ਐਮ ਏ ਐਨ ਐਮ ਬੀ ਐਸ ਸੀ ਵਗੈਰਾ ਕਰਕੇ ਤਾਂ ਜਰਮਨੀ ਚ ਵੀ ਬਹੁਤ ਜਿਆਦਾ ਵਾ
ਹਾਂ ਹੈਗਾ ਹੈਗਾ ਬਾਕੀ ਵੀ ਹੋਰ ਕੋਰਸ ਵੀ ਬਹੁਤ ਜਿਆਦਾ ਸਕੋਪ ਹੈਗੇ ਨੇ
ਹਾਂਜੀ ਹਾਂਜੀ ਸਹੀ ਕਿਹਾ
ਪਰ ਜਰਮਨੀ ਜਾਣ ਲਈ ਨਾ ਤੇ ਲੈਂਗੁਏਜ ਸਿੱਖਣੀ ਪੈਂਦੀ ਐ
ਹਾਂਜੀ ਉਹਨਾਂ ਦੀ ਲੈਂਗੁਏਜ ਡੱਕ ਹੁੰਦੀ ਆ
ਹਾਂ ਡੱਚ ਹੁੰਦੀ ਮੈਂ ਉਹ ਖੁਦ ਸਿੱਖ ਰਹੀ ਆ
ਚਲੋ ਵਧੀਆ ਫਿਰ
ਜਾਣਾ ਨਾ ਇਸ ਕਰਕੇ ਤੇ ਉਹਦੇ ਕੋਰਸ ਵੀ ਜਰਮਨ ਦੇ ਵਿੱਚ ਆ
ਅੱਛਾ ਅੱਛਾ ਕੌਣ ਰਹਿੰਦਾ ਤੁਹਾਡਾ ਜਰਮਨ ਦੇ ਵਿੱਚ
ਮੇਰੇ ਨਾ ਮਾਮਾ ਜੀ ਦੀ ਬੇਟੀ ਆ ਉਹ ਰਹਿੰਦੇ ਨੇ
ਅੱਛਾ ਅੱਛਾ ਚਲੋ ਵਧੀਆ ਫਿਰ ਤਾਂ ਮੇਰਾ ਤਾਂ ਰੀਅਲ ਬਰਦਰ ਹੀ ਰਹਿੰਦਾ ਜੀ ਬਾਹਰ ਮਤਲਬ ਕਨੇਡਾ ਚ ਹਾਂਜੀ ਹਾਂਜੀ ਉਹੀ ਤਾਂ ਗੱਲ
ਹਾਂਜੀ ਹੋਰ ਦੱਸੋ ਹੋਰ ਠੀਕ ਐ ਸਭ
ਚਲੋ ਵਧੀਆ
ਲਾਈਟ ਲੁੱਇਟ ਗਈ ਨਹੀਂ ਹਜੇ ਮੈਂ ਸੋਚਿਆ ਚੱਲ ਗਈ ਹੋਏਗੀ
ਨਹੀਂ ਨਹੀਂ ਹਜੇ ਹੈਗੀ ਆ ਫਿਲਹਾਲ ਤਾਂ
ਸਾਡੇ ਤੇ ਇਥੇ ਹਨੇਰੀ ਵੀ ਨਹੀਂ ਆਉਂਦੀ ਤੇ ਪਹਿਲਾਂ ਹੀ ਕਰ ਦਿੰਦੇ ਆ
ਹਾਂਜੀ ਉਹ ਫਿਰ ਡਰ ਹੁੰਦਾ ਨਾ ਫਿਰ ਹੋਰ ਵਾਇਰ ਆ ਬੂਰਾ ਟੁੱਟਣਗੇ
ਬਾ ਬਾਅਦ ਦੇ ਵਿੱਚ ਹਨੇਰੀ ਵੀ ਨਹੀਂ ਆਂਦੀ ਤੇ ਫਿਰ ਲਾਈਟ ਫਿਰ ਆਉਂਦੀ ਵੀ ਨਹੀਂ ਆ
ਅੱਛਾ ਉਰੇ ਤਾਂ ਛੇਤੀ ਬੰਦ ਨਹੀਂ ਕਰਤੇ ਹੁਣ ਦੇਖੋ ਜਿਵੇਂ ਬਾਹਰ ਮੀਂਹ ਪੈ ਰਿਹਾ ਬਟ ਲਾਈਟ ਚੱਲਦੀ ਆ
ਇਹ ਗੱਲ ਹੈਗੀ ਨਾ ਪਰ ਸਾਡੇ ਨਹੀਂ ਹੈਗਾ ਇਦਾਂ ਔਰ ਜਦੋਂ ਕੋਈ, ਕਹਿੰਦੇ ਨੇ ਆਨ ਕਰਨੀ ਵੀ ਤਾਂ ਨਹੀਂ ਕਰਨੀ ਰਾਤ ਨੂੰ ਹੀ ਸਾਡੇ ਬੰਦ ਹੋ ਜਾਂਦੀ ਐ ਸਵੇਰੇ,
ਸਤਿ ਸ਼੍ਰੀ ਅਕਾਲ ਜੀ ਆਇ ਤਾਂ ਔਖਾ ਫਿਰ ਹਨਾ,
ਇਹ ਔਖਾ ਹ ਨਾਲ ਬਟ ਗਰਮੀ ਬਹੁਤ ਜਿਆਦਾ ਪੈ ਰਹੀ ਆ
ਹਾਂਜੀ-ਹਾਂਜੀ ਸਹੀ ਕਿਹਾ ਮਤਲਬ ਸ਼ਾਇਦ ਦੇਖਿਆ ਜਾਵੇ ਤਾਂ ਗਰਮੀ ਚ ਇਹਨਾਂ ਨੇ ਜਿਆਦਾ ਲਾਈਟ ਨਹੀਂ ਭਜਾਣੀ ਚਾਹੀਦੀ।
ਹਾਂ ਤਾਂ ਹੀ ਉਹ ਬੰਦ ਕਰ ਦਿੰਦੇ ਨੇ, ਹੋਰ ਦੱਸੋ? ਤੁਸੀਂ ਹੁਣ ਕਰ ਰਹੇ ਹੋ ਕਿ ਇਹ ਕੋਈ ਕੋਰਸ ਨਹੀਂ ਕਰ ਰਹੇ?
ਪਹਿਲੇ ਮੈਂ ਸੋਚ ਰਹੀ ਸੀ ਕਿ ਮੈਂ ਨਰਸਿੰਗ ਨੂੰ ਐਡਮਿਸ਼ਨ ਲੈ ਲਾ ਹਨਾ, ਤੇ ਫਿਰ ਮੇਰਾ, ਲੈ ਕਹਿੰਦਾ ਕਿ ਉਰੇ ਆ ਕੇ ਦੇਖ ਤੂੰ ਨਾ ਸੀ ਉੱਥੇ ਕਰਕੇ ਉਹ ਰਿਹਾ ਕਿਤੇ ਫੇਰ ਡੇਢ ਸਾਲ ਦੀ ਪੜਾਈ ਕਰਨੀ ਪੈਣੀ ਨਰਸ,
ਹਾਂ ਇਹ ਤੇ ਹੈ,
ਕਹਿੰਦਾ ਉਹਤੋਂ ਵਧੀਆ ਹੋ ਰਿਹਾ ਕੀ ਕਰ ਲਈ ਛੇ ਮਤਲਬ ਡੇਢ ਮਹੀਨੇ, ਮੈਂ ਵੀ ਦੋ ਛੇ ਮਹੀਨੇ ਦੀ ਜੋ ਰਿਹਾ ਕੇ ਕਰ ਲਈ ਮਤਲਬ,
ਹਾਂ ਉਹ ਕਹਿੰਦੇ ਹਦੇ ਹੋਣੇ ਐ ਕਿ ਉੱਥੇ ਹੀ ਸ਼ੁਰੂ ਕਰ ਲਾਂਗੇ।
ਹਾਂ ਤੇ ਫਿਰ ਉਹ ਮੈਨੂੰ ਕਹਿੰਦਾ ਤੂੰ ਫੈਂਚ ਫਰੈਂਚ ਸਿੱਖ ਲੈ ਮੈਂ ਫਰੈਂਚ ਸਿੱਖਣ ਲੱਗੀ ਹੋਈ ਹਾਂ ਜੀ ਹੁਣ
ਠੀਕ ਹੈ ਫਰਾਂਸ ਹੋਣੇ ਆ
ਹਾਂਜੀ
ਫਰਾਂਸ ਨੇ ਆ ਕਿਸੇ ਹੋਰ ਕੰਟਰੀ
ਕੈਨੇਡਾ ਚ ਨਾ ਫਰੈਂਚ-ਫਰੈਂਚ ਲੈਂਗੁਏਜ ਹਦੀ ਹੈ ਨਾ ਜੋ ਮਤਲਬ ਕੈਨੇਡਾ ਚ ਤਾਂ ਫਰੈਂਚ ਲੈਂਗੁਏਜ ਦੀ ਲੋੜ ਹੁੰਦੀ ਜ਼ਿਆਦਾ ਤੱਕ ਮੈਂ ਉਹ ਸਿੱਖ ਰਹੀ ਹਾਂ, ਹਾਂਜੀ-ਹਾਂਜੀ ਜਿਵੇਂ ਤੁਸੀਂ ਜਰਮਨੀ ਸਿੱਖ ਰਹੇ ਹੋ
ਹਾਂਜੀ-ਹਾਂਜੀ,
ਹਾਂਜੀ ਚਲੋ ਵੈਸੇ ਮੈਨੂੰ ਨਾ ਹੁਣ ਕੋਲ ਆ ਰਿਹਾ ਮੈਂ ਤੁਹਾਡੇ ਨਾਲ ਬਾ
ਠੀਕ ਹੈ ਹਾਂਜੀ-ਹਾਂਜੀ ਠੀਕ ਹੈ ਮੈਨੂੰ ਵੀ ਲੱਗਦਾ ਸ਼ਾਇਦ ਲਾਈਟ ਆ ਗਈ ਮੇਰੀ ਠੀਕ ਹੈ ਠੀਕ, ਸਤਿ ਸ੍ਰੀ ਅਕਾਲ